ਹੈਲੋ
ਸਤਿ ਸ੍ਰੀ ਅਕਾਲ ਜੀ
ਹਾਂਜੀ-ਹਾਂਜੀ ਤੁਸੀਂ ਸੁਣਾਓ
ਵਧੀਆ ਜੀ ਵਧੀਆ ਹੋਰ ਘਰੇ ਸਭ ਠੀਕ ਨੇ ਜੀ
ਹਾਂਜੀ ਹਾਂਜੀ, ਸਖ ਠੀਕ ਨੇ ਜੀ, ਹੋਰ ਕੀ ਕਰ ਰੇ ਸੀ ਤੁਸੀ।
ਬਸ ਦੋਨੋ ਵੇਲੇ ਦੀ ਰੋਟੀ ਬਣਾ ਕੇ ਆਯਾ ਜੀ, ਵੈਸੇ ਹੁਣ ਵਿਹਲੇ ਹੋ ਕੇ ਪੰਜ ਮਿੰਟ ਬੈਠੇ ਆ। ਮੈਂ ਕਿਹਾ ਕਿਹਾ ਚਲੋ ਭੈਣ ਜੀ ਨੂੰ ਫੋਨ ਲਾ ਲਈਏ, ਕਾਫੀ ਦਿਨ ਹੋ ਗਏ ਨੇ ਗੱਲ ਨੀ ਹੋਈ ਦੀ। ਹੋਰ ਘਰ ਠੀਕ ਨਾ ਸਾਰੇ ਨਿਆਣੇ ਦੇ ਸਕੂਲ ਖੁੱਲਗੇ ਹੋਨ ਗਏ
ਹਾਂਜੀ ਹਾਂਜੀ ਕੱਲ੍ਹ ਤੋਂ ਖੁੱਲਿਆ ਅੱਜ ਗਿਆ ਸੀ ਪਹਿਲੇ ਦਿਨ ਗਿਆ ਨੀ ਹਾਂ ਕਹਿੰਦਾ ਕੱਲ ਜਾਵਾਂ
ਹਾਂਜੀ ਹਾਂਜੀ ਹੋਰ ਸੁਣਾਓ ਕੀ ਬਣਾ ਲਿਆ ਜੇ
ਬਸ ਜੀ ਹੁਣ ਬਣਾ ਲੱਗੀ ਹ ਰੋਟੀ ਭਿੰਡੀ ਬਣਾਈ ਸੀਗੀ
ਆਲੂ ਸਬਜ਼ੀ ਚਾੜੀ ਸਮਝ ਨੀ ਆਲੀ ਬੱਚੇ ਸਬਜ਼ੀਆਂ ਖਾਂਦੇ ਨੀ ਮੈਂ ਚਲੋ ਸੁੱਕੇ ਆਲੂ ਬਣਾ ਲਓ ਤੇ ਖਾ ਲੈਂਦੇ ਨੇ ਆਲੂ ਦੇ, ਖੁਸ਼ ਹੋ ਕੇ ਖਾ ਲੈਂਦੇ ਨੇ ਹੁਰ ਸੁਣਾਓ ਜੀ, ਪਾਜੀ ਠੀਕ ਨੇ।
ਹਂਜੀ ਹਾਂਜੀ, ਸਬ ਠੀਕ ਨੇ ਜੀ।
ਅੱਛਾ ਅੱਛਾ ਹੁਣ ਕਿੱਧਰ ਘੁੰਮ ਆਏ ਸੀ, ਸੁੂਨੀਆ ਦੱਸਦੇ ਸੀ ਭਾਜੀ ਕਿੱਧਰੇ ਗਏ ਸੀ ਤੁਸੀਂ ਘੁੰਮਣ ਵਾਸਤੇ, ਫਿਰ ਕਿਧਰ ਨੂ ਘੁੰਮ ਆਏ ਹੋ।
ਇਸ ਵਾਰ ਤੇ ਅਸੀਂ ਅਨੰਦਪੁਰ ਸਾਹਿਬ ਗਏ ਸੀਗੇ।
ਅੱਛਾ ਅੱਛਾ, ਫਿਰ ਕੀ ਹਿਸਾਬ ਕਿਤਾਬ ਦੱਸੋ ਵੀ ਕੁੱਜ ਜਰਾ।
ਹਾਂਜੀ ਹਾਂਜੀ, ਸੀ ਇੱਧਰੋਂ ਗਏ ਸੀਗੇ ਜੀ, ਆਟੋ ਤੇ ਪਹਿਲੇ ਹੈਨਾ।
ਹਾਂਜੀ ਹਾਂਜੀ
ਤੇ ਆਟੋ ਚ ਫੇਰ ਆਪਣਾ, ਸਟੇਸ਼ਨ ਤ ਗਏ ਇਥੇ। ਉੱਥੇ ਹੈਗੀ ਏ, ਜਨ ਸ਼ਤਾਬਦੀ ਗੱਡੀ ਜਾਂਦੀ ਹੈ ਜੀ, ਹੈਨਾ।
ਅੱਛਾ ਜੀ
ਉਹ ਦਿੱਤੇ ਗਏ ਸੀ ਤੇ, ਕਿਰਾਆਂ ਹੈਗਾ ਸੀ, ਬੁਕਿੰਗ ਕਰਵਾ ਕੇ ਗਏ ਸੀ ਮੈਂ ਕਿਹਾ ਚਲੋ ਬੁਕਿੰਗ ਕਰਵਾ ਲਈ ਐ, ਸੀਟ ਮਿਲ ਜਾਂਦੀ ਹੈ, ਤੁਹਾਨੂੰ ਪਤਾ ਹੀ ਅੱਜ ਕੱਲ ਸੀਟ ਨੀ ਮਿਲਦੀ ਜੀ। ਹੈਨਾ ਰਸ਼ ਬੜਾ ਹੁੰਦਾ ਹੈ, ਹਾਂਜੀ ਹਾਂਜੀ ਬਿਲਕੁਲ ਅੱਜ ਕੱਲ, ਜਰਨਲ ਦੋ ਦੋ ਡੱਬੇ ਨੇ।
ਹਾਂਜੀ ਹ ਸਹੀ ਗੱਲ ਹੈ ਜੀ, ਰਸ਼ ਇੰਨਾ ਹੁੰਦਾ, ਜਨਰਲ ਦੇ ਜਾਣ ਦੇ ਲਾਇਕ ਹੀ ਨੀ।
ਜਾਣ ਜਾਣ ਦਾ, ਹੈ ਨਾ
ਅੱਛਾ ਅੱਛਾ
ਫੇਰ ਇੱਥੋਂ ਗਏ ਸੀ ਆਪਾਂ, ਤਿੰਨ ਵਜੇ ਨਿਕਲੇ ਆ ਹੈਨਾ।
ਹਾਂਜੀ
ਤੇ ਘੰਟਾ ਅੱਗੇ ਲੱਗਿਆ, ਉਸ ਤੋਂ ਬਾਅਦ ਉਧਰ ਅਗਲੇ ਸਟੇਸ਼ਨ ਤੇ ਆਣੀ ਸੀ। ਜੇ ਟ੍ਰੇਨ ਹੈ ਨਾ। ਅੰਬਾਲੇ ਤੋਂ, ਤੇ ਉਧਰੋਂ ਆਪਾਂ ਗਏ ਸੀਗੇ, ਪਹੁੰਚ ਦੇ ਆਂ। ਸਾਨੂੰ ਵੱਜ ਗਏ ਸੀਗੇ ਆਪਣਾ, ਸਾਢੇ ਅੱਠ ਵੱਜ ਗਏ ਸੀ।
ਰਾਤ ਦੇ, ਦਿਨੇ ਦੇ
ਰਾਤੀ, ਸ਼ਾਮੀ ਨਿਕਲਿਆ ਨਾ ਘਰੋਂ ਤਿੰਨ ਵਜੇ ਜੀ। ਹੈਨਾ ਫੇਰ ਪਹੁੰਚਦੇ ਪਹੁੰਚਦੇ, ਆਪਣਾ ਸਾਢੇ ਅੱਠ ਵੱਜ ਗਏ ਸੀ, ਫੇਰ ਉੱਧਰੋਂ ਫਿਰ ਆਟੋ ਕੀਤਾ ਬਾਹਰੋਂ ਜੀ, ਹੈਨਾ ਜੀ ਇੱਕ ਤੇ ਦੇਖੋ ਬਾਹਰ ਜਾਓ ਨਾ, ਕਿਧਰੇ ਤੇ ਆਟੋ ਵਾਲੇ ਪੈਸੇ ਜ਼ਿਆਦਾ ਲੈਂਦੇ ਨੇ, ਦੇਖਦੇ ਨਾ ਬ ਨਵਾਂ ਬੰਦਾ ਹੈਗਾ ਜੇ।
ਹਾਂਜੀ ਹਾਂਜੀ
ਤੇ ਜਿਆਦਾ ਕਰਨਗੇ, ਉੱਥੋਂ ਆਟੋ ਕੀਤਾ ਜੀ ਫੇਰ ਦੱਸ ਮਿੰਟ ਉੱਧਰੋਂ ਲੱਗੇ, ਤੇ ਨੌ ਵਜੇ ਤੱਕ ਅਸੀਂ ਅੰਦਰ ਹੋ ਗਏ ਸੀ, ਐਂਟਰ ਕਰ ਲਿਆ ਸੀਗਾ।
ਹਾਂ
ਰੂਮ ਵਗੈਰਾ, ਅਸੀਂ ਲੈਣਾ ਚ ਲੱਗੇ ਰੇ ਜੀ।
ਅੱਛਾ ਜੀ
ਰੂਮ ਵਾਸਤੇ, ਰੂਮ ਵੀ ਬੜੀ ਮੁਸ਼ਕਿਲ ਮਿਲਦੇ ਨੇ, ਉੱਥੇ ਤੇ।
ਅੱਛਾ
ਹਾਂਜੀ, ਪਹਿਲੇ ਤੇ ਉਹਨਾਂ ਨੇ ਮਨਾ ਹੀ ਕਰਤਾ ਜੀ ਪਤਾ ਕੀ, ਇਹ ਛੁੱਟੀਆਂ ਕਰਕੇ ਨਾ ਸੰਗਤ ਬਹੁਤ ਜਾਦਾ ਸੀ ਗੀ। ਹਾਂਜੀ ਤੇ ਪਹੁੰਚ ਲੇਟ ਵੀ ਹੋ ਗਏ ਸੀ ਨਾ, ਅੱਠ ਦਾ ਟਾਈਮ ਸੀ ਬੰਦ ਕਰਨਾ ਸੀ ਇਹਨਾਂ ਨੇ, ਤੇ ਨੌ ਵਜੇ ਅਸੀ ਪਹੁੰਚੇ ਆ। ਤੇ ਜੇ ਉਹਨਾਂ ਨੇ ਤੇ ਮਨਾ ਕਰ ਤਾ, ਨਹੀਂ ਜੀ, ਨਹੀਂ- ਨਹੀਂ। ਏ ਸੀ ਵਾਲੇ ਨੀ ਹੈ ਜੀ, ਉੱਧਰ ਤੇ ਸਾਡੇ ਹੀ ਨੇ ਜੀ। ਪੰਖੇ ਵਾਲੇ ਹੈਗੇ ਨਾ, ਹਾਂਜੀ ਹੈ ਵੈਸੇ ਅਟੈਚ ਵਧੀਆ ਲੈਟਰਿਨ ਬਾਥਰੂਮ ਬਨਯਾ ਦਾ।
ਹਾਂਜੀਾਂ ਜੀ
ਤੇ ਫੇਰ ਮੇਰੇ ਗੁੜੀਆ ਛੋਟੀ ਏ ਨਾ, ਉਹਨੂੰ ਵੇਖ ਕੇ ਭਾਈ ਜੀ ਨੂੰ ਪਤਾ ਨੀ ਤਰਸ ਆ ਗਿਆ। ਫੇ ਉਹ ਕਹਿੰਦੇ ਚਲੋ, ਤੁਸੀਂ ਲੈਲੋ ਜੀ ਕਮਰਾ ਹੈਨਾ।
ਹਾਂਜੀ ਇਹ।
ਪੈਸੇ - ਪੂਸੇ ਕੁੱਛ ਨੀ ਲੈਂਦੇ ਜੀ, ਆਪਣੀ ਸ਼ਰਧਾ ਹੈਗੀ ਏ, ਸੋ ਦੋ ਸੌ ਜਿਵੇਂ ਗੁਲਕ ਚ ਪਾਣੀ ਤੁਸੀਂ, ਪਾਦੋ ਹਾਂਜੀ ਵਧੀਆ ਦਰਸ਼ਨ ਹੋ ਗਏ ਸੀ ਇੱਕ, ਸੰਗਤ ਬਹੁਤ ਸੀਗੀ ਹਨਾ
ਗਰਮੀਆਂ ਛੁੱਟੀਆਂ ਕਰੀਆਂ ਹੋਣੀਆਂ। ਹਾਂਜੀ- ਹਾਂਜੀ ਤੇ ਕਹਿੰਦੇ ਉੱਥੇ ਅਜੂਬਾ ਵਗੈਰਾ ਵੀ ਕੁੱਛ ਹੈਗਾ ਕੀ ਹੈਗਾ ਉੱਥੇ ਪਤਾ
ਇੱਥੇ ਵੀ ਅਸੀਂ ਘੁੰਮ ਕੇ ਆਏ ਸੀ। ਹਾਂਜੀ ਉਹ ਖੁੱਲਿਆ ਸੀ ਨਾ ਸਾਢੇ ਸੱਤ ਖੁੱਲ ਜਾਂਦਾ। ਅਸੀਂ ਅਗਲੇ ਦਿਨ। ਅਸੀਂ ਬ ਐਤਵਾਰ ਨੂੰ ਗਏ ਸੀ ਨਾ ਬੀ ਅਸੀਂ। ਤੇ ਸੋਮਵਾਰ ਬੰਦ ਹੁੰਦਾ ਵੈ। ਸੋਮਵਾਰ ਨਹੀਂ ਗਏ ਅਸੀ। ਫੇਰ ਮੰਗਲਵਾਰ ਗਏ ਸੀ ਅਸੀਂ ਵੇਖਣ ਅਜੂਬਾ।
ਹਾਂਜੀ
ਅੰਦਰ ਕਰਦੇ ਈ ਨਾ, ਐਂਟਰੀ ਫਰੀ ਹੈਗੀ ਉੱਧਰ ਕੁਛ ਟਿਕਟ ਵਗੈਰਾ ਕੁਛ ਨਹੀ ਲੈਂਦੇ।
ਤੁਸੀਂ ਕਿਥੇ ਸੁਣਿਆ ਕਿ ਸੋ ਰੁਪਏ ਟਿਕਟ ਕੋਈ ਹੈਗੀ ਏ ਅੰਦਰ।
ਨਾ ਜੀ ਨਾ ਟਿਕਟ ਦਾ ਤਾਂ ਕੁਛ ਵੀ ਨੀ ਹੈਗਾ ਪੈਹੇ। ਫਰੀ ਹੈਗਾ ਕੇ ਅੰਦਰ, ਹਾਂਜੀ। ਅਧਾਰ ਕਾਰਡ ਵਗੈਰਾ ਦੀ ਖਾ ਕੇ ਨਾ ਤੇ ਦੱਸਣਾ ਪੈਂਦਾ ਕਿੰਨੇ ਬੰਦੇ ਅਸੀਂ ਜਾ ਰਹੇ ਆ ਅੰਦਰ ਹਨਾ।
ਅੱਛਾ ਅੱਛ ਜ
ਹਾਂਜੀ। ਫੇਰ ਅਸੀਂ ਹੈਗੇ ਸੀ ਦਸ ਬੰਦੇ ਹੈਗੇ ਸੀ ਬੀ ਕੱਠੇ ਗਏ ਸੀ ਨਾ। ਮੇਰੇ ਪੇਕੇ ਵਗੈਰਾ ਓਰੇ।
ਹਾਂਜੀ- ਹਾਂਜੀ।
ਹਾਂਜੀ। ਫੇਰ ਉੱਧਰ ਫੇਰ ਗਏ ਸੀ ਅਜੂਬੇ ਚ। ਕਾਫੀ ਅੱਛਾ ਬਣਿਆ ਦਾ ਜੀ ਅੰਦਰ, ਐਂਟਰ ਕਰਦੇਆਂ ਨਾਲ ਈ।
ਠੀਕ ਲ ਜ
ਹਾਂਜੀ, ਮੂਰਤੀ ਵਗੈਰਾ ਲੱਗੀਆਂ ਦੀਆਂ ਨ, ਅੱਛਾ ਜਿਹਾ ਜਿਵੇਂ ਡੈਕੋਰੇਟ ਹੋਯਾ ਦਾ ਨਾ ਜਿਵੇ ਅੰਦਰ ਵੜਦੇਯਾਂ ਏਦਾਂ ਲੱਗਦਾ ਜਿਵੇ ਰਾਤ ਪੈ ਗਈਏ।
ਹਾਂਜੀ- ਹਾਂਜੀ, ਬਹੁਤ ਅੱਛਾ ਹੈਗਾ ਜੀ। ਹਾਂਜੀ- ਹਾਂਜੀ -ਹਾਂਜੀ ਉਹ ਬਲੈਕ ਕਲਰ ਦਾ ਪਰਦੇ ਜੇ ਲਗਾ ਕੇ ਨਾ ਉੱਪਰ ਲਾਈਟਿੰਗ ਕੀਤੀ ਦੀ ਸੀ। ਜੀਏ ਤਾਰੇ ਚਮਕ ਰਹੇ ਨੇ ਜੀ। ਹਾਂਜੀ, ਬਹੁਤ ਅੱਛਾ ਲੱਗਿਆ ਮੈਨੂੰ ਤੇ ਵਈ ਵੇਖ ਕੇ।
ਬਸ ਅਪਾਂ ਵੀ ਸੋਚਦੇ ਹਾਂ। ਫੇਰ ਜਾਨੇ ਆ ਆਪਾਂ ਵੀ। ਬਣਾਦੇ ਸਲਾਹ ਕਰਨੇ ਘਰੇ। ਮੈਂ ਕਿਹਾ ਹਾਂਜੀ ਹੋ ਕੇ ਆਵਾਂਗੇ।
ਹੁਣ ਤੇ ਦੇਖੋ ਹਾਂਜੀ, ਹੁਣ ਤੇ ਦੇਖੋ ਰਸ਼ ਵੀ ਘੱਟ ਹੀ ਹੋਏਗਾ ਜੀ।
ਹਾਂਜੀ- ਹਾਂਜੀ।
ਉਸ ਟੈਮ ਛੁੱਟੀਆਂ ਕਰਕੇ ਨਾ ਹਾਂਜੀ- ਹਾਂਜੀ ਟ੍ਰੇਨ ਵਿਚ ਵੀ ਬਹੁਤ ਭੀੜ ਹਾਂਜੀ- ਹਾਂਜੀ। ਹਾਂ ਹੁਣ ਵੈਸੇ ਵੀ ਬੰਦਾ ਕਿਧਰੇ ਜਾ ਸਕਦੇ। ਤੁਸੀਂ ਗਏ ਨੀ ਵੈਸੇ ਕਿਧਰੇ ਘੁੰਮਣ ਗਏ ਨੀ?
ਨਹੀਂ ਜੀ ਆਪਾਂ ਜਾਣਾ ਸੀ। ਹੋ ਕੇ ਆਏ ਆ ਅੰਬਰਸਰ ਗਏ ਸੀ ਆਪਾਂ ਜੀ।
ਅੱਛਾ ਜੀ ਅੱਛਾ। ਅੱਛਾ, ਕਿਵੇਂ ਰਿਹਾ ਜੀ ਉੱਥੇ ਫੇਰ?
ਬਸ ਜੀ ਵਧੀਆ ਸੀ। ਆਪਾਂ -ਆਪਾਂ ਗਏ ਸੀ ਲੁਧਿਆਣੇ। ਪਹਿਲੇ ਪੇਕੇ ਗਏ ਸੀ ਜੀ। ਪੇਕੇਓ ਮੇਰਾ ਭਰਾ ਲੈ ਗਿਆ ਆਪਣੀ ਗੱਡੀ ਤੇ ਲੈ ਗਿਆ ਸੀ ਜੀ ਬੱਸ। ਜੋ ਖਰਚਾ ਬਨਦਾ ਤੁਹਾਨੂੰ ਪਤਾ ਭਰਾ ਫਿਰ ਪੈਸੇ ਨੀ ਲੈਂਦੇ ਆਪਣੇ ਕੋਲੋਂ ਬਸ। ਜੀ ਉਹਨਾਂ ਦੇ ਨਾਲ ਚਲ ਗਏ ਸੀ, ਲੰਘ ਗਏ ਸੀ। ਹਾਂਜੀ ਦਰਸ਼ਨ ਕੀਤੇ ਸੋ ਸੋਹਣੇ ਦਰ ਚਲੋ ਗਏ ਨੇ ਉੱਧਰ।
ਅੱਛਾ ਜੀ, ਉੱਥੇ ਹੀ ਮੈਂ ਸੁਣਿਆ ਜੀ ਸੰਗਤ ਬਹੁਤ ਹੁੰਦੀ ਹੈ ਨਾ ਜੀ।
ਬਹੁਤ ਰਸ਼ ਸੀ ਮੈਂ ਕਹਿੰਦੀ ਤਿੰਨ ਘੰਟੇ ਲੱਗ। ਲੱ ਗਏ ਨੇ ਲਾਈਨ ਦੇ ਵਿੱਚ ਖੜ-ਖੜ ਕੇ ਤਿੰਨ ਘੰਟੇ ਲੱਗ ਗਏ ਸਾਨੂੰ ਜੀ।
ਹਾਂਜੀ, ਉਸ ਤੋਂ ਬਾਅਦ ਫੇਰ ਉੱਧਰ ਮੱਥਾ ਟੇਕ ਕੇ, ਫਿਰ ਸ਼ਹੀਦਾ ਸਾਹਿਬ ਗਏ ਆ ਜੀ ਆਪਾਂ।
ਅੱਛਾ ਜੀ ਉੱਥੇ ਹੀ ਬਹੁਤ ਮਾਨਤਾ।
ਹਾਂਜੀ, ਅਸੀਂ ਮੰਨਦੇ ਹੀ ਬਹੁਤ ਆ ਸ਼ਹੀਦਾ ਸਾਹਿਬ ਨੂੰ ਨਾ ਕੁਛ ਜ਼ਿਆਦਾ।
ਅੱਛਾ।
ਜੋ ਵੀ ਸਾਡੇ ਘਰ ਦਾਤ ਬਖਸ਼ੀ ਹੋਈ ਹੈ ਸਭ ਵਾ ਵਾਹਿਗੁਰੂ ਦੀ ਦੇਣ ਏ ਸ਼। ਸਭ ਦੀਨ ਏ। ਬਸ ਜੀ ਤਦ ਕਰਕੇ ਸ਼ਹੀਦਾਂ ਸਾਹਿਬ ਨੂੰ ਹਾਂਜੀ- ਹਾਂਜੀ।
ਹਾਂਜੀ।
ਬਸ ਤਾਂ ਹੀ ਸ਼ਹੀਦਾਂ ਸਾਹਿਬ ਜਾਦਾ ਜਈਦਾ ਜੀ ਚੁਪੈਰੇ ਲਾਈ ਦੇ ਹੁੰਦੇ ਨੇ ਜੀ।
ਅੱਛਾ ਜੀ। ਅੱਛਾ ਲਗਾਉਂਦੇ ਹੋ ਜੀ ਚੁੱਪਹਿਰੇ ਜੀ ਅੱਛਾ ਕਿਸ ਟਾਈਮ ਸ਼ੁਰੂ ਹੁੰਦਾ ਜੀ ਪਾਠ।
ਹਾਂ ਐਤਵਾਰ ਦੀ ਚੈ ਉੱਥੇ ਨੀ ਲਾਉਂਦੇ ਆਪਾਂ ਸੱਚਖੰਡ ਵੀ ਲਾਉਂਦੇ ਮਤਲਬ ਸ਼ਹੀਦਾਂ ਸਾਹਿਬ ਨੀ ਲਗਾਉਂਦੇ। ਅਸੀਂ ਆਪਣੇ ਘਰੇ ਚੁਪੈਰੇ ਲਾ ਲਈ ਦੇ ਜਿਵੇਂ ਜਦੋਂ ਸਾਡਾ ਛੇਵਾਂ ਚ ਪੈਰਾ ਆਉਂਦਾ ਨਾ ਉਹ ਤੇ ਹਾਜ਼ਰੀ ਦੇਨ। ਚਾਹੀਦਾ ਹੁੰਦਾ ਜੀ ਉਹ ਪੰਜ ਆਪਣੇ ਘਰ ਕੱਟ ਲਏ ਫੇਰ ਛੇਵਾ ਉੱਥੇ ਹਾਜ਼ਰੀ ਦੇਣ ਜਾਂਦੇ ਆਂ ਜੀ।
ਅੱਛਾ ਤੇ ਬਹੁਤ ਅੱਛੀ ਗੱਲ ਏ ਜੀ।
ਹਾਂਜੀ-ਹਾਂਜੀ ਘਰੇ ਐ ਹੁੰਦਾ ਨਾ ਇਕਾਂਤ ਹੁੰਦਾ ਜੀ ਸ਼ਾਂਤ ਹੁੰਦਾ ਹੈ ਕੋਈ ਟੈਸ਼ਨ ਨੀ ਕੋਈ ਦਿੱਕਤ ਨੀ।
ਹਾਂ ਜੀ।
ਹੁਣ ਉੱਥੇ ਸਾਰੀ ਸੰਗਤ ਹੈ ਨਾ ਕੋਈ ਇੱਧਰ ਹੋ ਰਿਹਾ ਕੋਈ।
ਅੱਛਾ ਅ ਹਾਂਜੀ-ਹਾਂਜੀ ਪਿੱਛੇ ਕੁਛ ਡਿੱਗਿਆ ਵੀ ਸੀ ਹਨਾ ਜੀ ਉਹ ਬਣ ਰਿਹਾ ਸੀ। ਤੇ ਹਾਂਜੀ ਕਾਫ਼ੀ ਸੰਗਤ ਘਾਇਲ ਵੀ ਹੋਈ ਸੀ ਗੀ।
ਹਾਂਜੀ-ਹਾਂਜੀ ਕਹਿੰਦਾ ਸੀ ਮਾਨਤਾ ਵੀ ਬਹੁਤ ਹੈ ਨਾ ਸ਼ਹੀਦਾ ਸਾਹਿਬ ਦੇ ਉੱਥੇ। ਹਾਂਜੀ।
ਬਿਲਕੁਲ।
ਬਸ ਕਿੰਨੇ ਤੇ ਕਿੰਨਿਆਂ ਨੂੰ ਦੇ ਸੱਟਾਂ ਵੀ ਲੱਗ ਗਈ ਕਿੰਨੇ ਨਿਆਣੇ।
ਹਾਂਜੀ-ਹਾਂਜੀ-ਹਾਂਜੀ ਪਿੱਛੇ ਸੁਣਿਆ ਸੀ। ਨਾ ਮਹੀਨੇ ਦੀ ਇੱਕ ਗੱਲ ਹੈਗੀ ਹੈ। ਹਾਂਜੀ-ਹਾਂਜੀ ਇਹ ਵੀ ਸੁਣਿਆ ਸੀਗਾ।
ਜਦ ਕਈ ਤੇ ਸ਼ਰ ਸ਼ਰਾਰਤ ਹੀ ਹੋਈ ਹੈ। ਕਹਿੰਦੇ ਨੇ ਸ਼ਰਾਰਤ ਹੀ ਕੀਤੀ ਹੈ ਕਿਸੇ ਨੇ ਜਾਣ ਕੇ ਕੀਤਾ ਹੈ ਕੁੱਛ।
ਅੱਛਾ ਹਾਂਜੀ ਨਹੀਂ ਜੋ ਚਲੋ ਇੱਕ ਪਾਸੇ ਮੰਨਿਆ ਜਾਏ। ਤੇ ਹਨਾ ਇਹ ਵੀ ਦੇਖੋ ਨਾ ਕਿੰਨੀ ਅੱਛੀ। ਜਿਹੜੇ ਜਿਹਨਾਂ ਨਾਲ ਵੀ ਹੋਇਆ ਵੇ ਕਿੰਨੇ ਸੱਚਖੰਡ ਜਾ ਕੇ ਚਲੋ ਜਾਣ ਦਿੱਤੀ ਜੇ ਹਨਾ।
ਸਹੀ ਗੱਲ ਹੈ ਜੀ।
ਮੰਨਣ ਨੂੰ ਦੇਖੋ ਕੁਛ ਵੀ ਆਪਣੇ ਮਾਇੰਡ।
ਕਿੱਧਰੇ ਵੀ ਦੇਖੋ ਮੌਤ ਕਿੱਧਰੇ ਵੀ ਆ ਸਕਦੀ ਜ ਮੌਤ ਦੱਸ ਕੇ ਥੋੜ੍ਹੀ ਆਣੀ ਹੈ ਵੇਖੋ ਉਹੀ ਤਾਂ। ਚੰਗੇ ਪਾਸੇ ਜਾ ਕੇ ਤੁਸੀਂ ਗਏ ਹੋ ਪਾਠ ਹਾਜ਼ਰੀ ਲਾ ਰਹੇ ਸੀ ਜੀ ਪਾਠ ਦੀ ਹਾਜ਼ਰੀ ਲੈਂਦੇ। ਲੈਂਦੇ ਰ ਆਪਣੇ ਤੁਹਾਨੂੰ ਕੋੋਲ ਬੁਲਾ ਲਿਆ ਆਪਣੇ ਫੇਰ।
ਹਮ ਰੱਬ ਦੇ ਚਰਨਾਂ ਚ ਕੋਲ ਹੀ ਆਪਣਾ।
ਬਸ ਲੋਕ ਫਿਰ ਗੱਲਾਂ ਵੀ ਤੇ ਬਣਾ ਦਿੰਦੇ ਨੇ ਕਿ ਵੇਖ ਵਾਹਿਗੁਰੂ ਤੇਰੇ ਦਰ ਤੇ ਆਇਆ ਬੰਦਾ ਮਾਰ ਤਾ ਤੂੰ।
ਬਸ ਜੀ ਇਹਨਾਂ ਨੇ ਤੇ ਫੇਰ ਨੀਚਾ ਪਾਉਣਾ ਹੀ ਹੁੰਦਾ ਜੀ। ਤੁਹਾਨੂੰ ਪਤਾ ਹੀ ਹੈ ਜੇ ਇਹ ਗੱਲ।
ਚੰਗਾ ਕਹਿੰਦੇ ਨੇ ਤੇ ਕਈ ਮਾੜਾ ਵੀ ਕਹਿ ਦਿੰਦੇ ਨੇ ਕਿ ਹਾਂ ਵੀ ਮਾੜਾ ਹੈ ਬਈ ਇਹ। ਦੇ ਨੇ ਪਖੰਡ ਕਰਦੇ ਨੇ।
ਬਿਲਕੁਲ ਹਰ ਕਿਸੇ ਦੀ ਸੋਚ ਅਲੱਗ ਹੈ ਜੀ ਹਨਾ ਜੀ ਵੱਖਰੀ ਸੋਚ ਹੈਗੀ ਹੈ ਸਭ ਦੀ। ਕੋਈ ਚੰਗਾ ਸੋਚਦਾ ਜੀ ਕੋਈ ਮਾੜਾ।
ਸ਼ਹੀਦਾਂ ਸਾਹਿਬ ਬਾਰੇ ਬੁਰਾਈਆਂ ਕਰਦੇ ਸੀ ਕੋਈ ਤਾਂ ਸੰਤ ਹੈਗੇ ਸੀ ਬੁਰਾਈਆਂ ਕਰਦੇ ਸੀ ਕਿ ਬਈ ਕੀ ਪ। ਪਖੰਡ ਬਣਾਇਆ ਹੈ ਚਾਰ-ਚਾਰ ਘੰਟੇ ਲੈ ਕੇ ਬਹਿ ਜਾਂਦੇ ਨੇ ਬੂਹੇ ਦੇ ਵਿੱਚ ਬਹਿ ਜਾਂਦੇ ਨੇ। ਉਹ ਤੁਸੀਂ ਆਹ ਤੇ ਵੇਖੋ ਬਾਬਾ ਜੀ ਆਪਣੇ ਲੜ ਹੀ ਲਾਉਂਦੇ ਪਏ ਨੇ ਪਾਠ ਹੀ ਕਰਾ ਰਹੇ ਨੇ ਆਹ ਥੋੜੀ।
ਹਾਂਜੀ, ਹਾਂਜੀ ਕਾਫੀ ਬੰਦੇ ਤੇ ਹੋਰ ਨਾਲ ਜੁੜੇ ਈ ਨੇ ਨਾ
ਹਾਂਜੀ ਮੈਂ ਕੇਹਰੀ ਆ ਅੱਜ ਕੱਲ੍ਹ ਦੇ ਨਿਆਣੇ ਸਾਰੇ ਸ਼ਹੀਦਾਂ ਸਾਹਿਬ ਨੂੰ ਮੰਨਦੇ ਨੇ ਉਹ ਕਿੰਨੀਆਂ ਦੀ ਦਾਤਾਂ ਪੂਰੀਆਂ ਹੋਈਆਂ ਨੇ ਸ਼ਹੀਦਾਂ ਸੇਬ ਜਾਨ ਕਰਕੇ
ਹੁੰਦੀਆਂ ਜੀ ਦੇਖੋ ਸੱਚੇ ਮਨ ਚ ਮੰਨੋਗੇ ਤੁਸੀਂ ਤੇ ਹੋਣੀਆਂ ਨੇ ਜੀ ਪੂਰੀਆਂ ਨਾ
ਸਹੀ ਗੱਲ ਹੈਗੀ ਏ ਜੀ ਬਾ ਜੀ ਸਾਡਾ ਸਾਡਾ ਛੋਟਾ ਤਾਂ ਨਿਆਣਾ ਜੋ ਆਇਆ ਵੇ ਉਹ ਵੀ ਸ਼ਹੀਦਾ ਸੇਬ ਦੀ ਦਾਤਦੀ ਝੂਠਕੀ ਮਾਂ ਨਾਲ ਤੈਨੂੰ ਪਤਾ ਈ ਏ ਬਸ, ਵਾਹਿਗੁਰੂ ਦੀ ਉਹਨਾਂ ਦੀ ਦੇਣ ਐ ਬਸ ਚੁਪੈਰੇ ਲਾਏ ਨੇ ਬਾਬਾ ਜੀ ਨੇ ਬਖ਼ੀਸ ਬਖਸ਼ੀ ਹੈ ਸਾਨੂੰ ਜੀ।
ਹਾਂਜੀ, ਉਹ ਸੱਭ ਤੇ ਮੇਹਰ ਕਰਦੇ ਨੇ ਹੈਨਾ ਜੀ ਜੇ ਮਨ ਨਾਲ ਦੇਖੋ ਮੰਨਾਗੇ ਤੇ ਅਸੀਂ
ਬਿਲਕੁਲ ਜੀ, ਅਗਰ ਵੇਖੋ ਨਾ ਤੁਸੀਂ ਸੁਪੇਰਾ ਸਾਹਿਬ ਡੇਲੀ ਨਹੀਂ ਕੱਟ ਸਕਦੇ ਨਾ ਐਤਵਾਰ ਦੇ ਐਤ ਤੁਸੀਂ ਏੰਝ ਕਰੋ ਡੇਲੀ ਪੰਚ ਜਪੁਜੀ ਸੈਬ ਹਾਜ਼ਰੀ ਲਾਓ ਬਸ ਪੰਜ ਜਪੁਜੀ ਸਹਿਬ ਡੇਲੀ ਤੁਸੀਂ ਸਵੇਰੇ ਕਰਨੇ ਹੀ ਕਰਨੇ ਨੇ ਨਿਯਮ ਬਣਾ ਲਓ ਵੀ ਕਰਨੇ ਹੀ ਕਰਨੇ ਨੇ ਪੰਜ ਜੁਪਜੀ ਸੇਹਬ
ਤੇ ਮੈਨੂੰ ਥੋੜਾ ਜੇਆ ਲੱਗਿਆ ਭਰੋਸਾ ਹੋਇਆ ਹੋਰ ਹਨਾ ਹੁਣ ਕਰਾਗੀ।
ਨਹੀਂ ਜੀ ਆਪਾਂ ਤੇ ਰੋਜ਼ ਕਰਦੇ ਆ ਪੰਜ ਜਪੁਜੀ ਸਾਹਿਬ ਜੋ ਮਰਜ਼ੀ ਹੋ ਜਾਏ ਬਈ ਨਿਯਮ ਨਾਲ ਵੀ ਕਰਨੇ ਜਾਂ ਤੇ ਦੇਖੋ ਸਵੇਰ-ਸਵੇਰੇ ਜੀਵੇ ਉੱਠ ਜਾਈਦਾ ਸਵੇ ਸਾਡੇ ਸਾਡੇ ਤਿੰਨ ਤ੍ਰੈ-ਚਾਰ ਵਜੇ ਤੱਕ ਉੱਠੀ ਦਾ ਜੀ, ਉੱਠ ਕੇ ਸੈਰ ਸੁਰ ਕਰਕੇ ਉਨ੍ਹਾਂ ਅਸਥਾਨ ਬਣ ਗੁਰਦੁਆਰੇ ਮੱਥਾ ਟੇਕ ਕੇ ਵਾਹਿਗੁਰੂ ਬੈਠ ਕੇ ਪਹਿਲੇ ਤੇ ਇੱਕ ਜਪੁਜੀ ਸਾਹਿਬ ਕਰ ਲਈ ਦਾ ਜੀ ਜਿਵੇਂ ਨਿਆਣੇ ਤੁਹਾਨੂੰ ਪਤਾ ਤੰਗ ਹੁਣੇ ਆ, ਟਿਫਨ-ਟੁਫਨ ਬਣਾਣੀ ਹੁੰਦੀ ਐ, ਉਹ ਕੱਢ ਕੇ ਇਹਨਾਂ ਨੂੰ ਤੋਰ ਕੇ, ਘਰ ਵਾਲੇ ਨੂੰ ਤੋਰ ਕੇ ਜੀ ਉਸ ਤੋਂ ਬਾਅਦ ਜੀ ਪਾਠ ਕਰੀਦਾ ਜੀ ਪੰਜ‌ ਜਪੁਜੀ ਸਾਹਿਬ ਹਾਜ਼ਰੀ ਲਾ ਦੀਦੀ। ਹਾਂਜੀ ਫਿਰ ਅਰਾਮ ਨਾਲ ਹੋ ਜਾਂਦਾ ਨਾ ਚੱਲੀ ਹੁੰਦੀ ਆਹ ਦੇ ਦੇ, ਉਹ ਕਰਦੇ, ਆਹ ਕਰਦੇ ਹਾਂਜੀ-ਹਾਂਜੀ ਏਦੇ ਚ ਹਾਂਜੀ
ਕਰਨਾ ਦੀ
ਹਾਂਜੀ-ਹਾਂਜੀ, ਸਈ ਗੱਲ ਏ ਜੀ, ਹਾਂਜੀ ਹੋਰ ਸੁਣਾਓ ਭੈਣਜੀ। ਸਭ ਵਧੀਆ ਭੈਣਜੀ ਮੈਂ ਤੁਹਾਨੂੰ ਫੇਰ ਫੋਨ ਲਾਂਦੀ ਆ ਜਰਾ ਠੀਕ ਏ ਜੀ, ਕੋਈ ਆ ਗਏ ਨੇ ਜੀ ਹਾਂਜੀ ਭੈਣ ਜੀ ਠੀਕ ਏ ਭੈਣ ਜੀ, ਸਤਿ ਸ਼੍ਰੀ ਅਕਾਲ।